ਸਤਿ ਸ੍ਰੀ ਅਕਾਲ, ਹੋਰ ਕੀ ਵਧੀਆ, ਵਧੀਆ। ਤੁਸੀਂ ਸੁਣਾਓ?
ਬਸ, ਵਧੀਆ।
ਹੋਰ ਕੀ ਕਰ ਰਹੇ?
ਬਸ ਕੁਛ ਨਹੀਂ, ਬੱਚੇ ਪੜ੍ਹਾ ਰਹੇ ਸੀ।
ਅੱਛਾ ਅੱਛਾ, ਟਿਊਸ਼ਨ ਵਾਲੇ ਆ ਰਹੇ ਨੇ ਬੱਚੇ?
ਹਾਂਜੀ ਹਾਂਜੀ, ਬਸ ਇੱਕ ਦੋ ਆ ਰਹੇ ਨੇ, ਉਹਨਾਂ ਦਾ ਹੀ ਹੋਲੀਡੇ ਹੋਮ ਵਰਕ ਕੰਪਲੀਟ ਕਰਾ ਰਹੀ ਸੀ।
ਅੱਛਾ, ਹਮ।
ਅਸੈਸਮੈਂਟ ਬਣਾ ਰਹੀ ਸੀ ਉਹਨਾਂ ਦੀ, ਜਿਹੜੇ ਪ੍ਰੋਜੈਕਟ ਮਿਲੇ ਦੇ ਨੇ।
ਅੱਛਾ ਅੱਛਾ, ਤੁਸੀਂ ਬਣਾ ਲੈਂਦੇ ਹੋਗੇ?
ਹਾਂਜੀ, ਹਾਂਜੀ।
ਅੱਛਾ, ਤੇ ਉਹਦੇ ਅਲੱਗ ਤੋਂ ਐਕਸਟਰਾ ਚਾਰਜ ਲੈਂਦੇ ਹੋ ਜਾਂ ਉਹ ਉਹਦੇ ਵਿੱਚ ਬਣਾ
ਨਹੀਂ, ਐਕਸਟਰਾ ਹੀ ਲੈਂਦੀ ਹਾਂ।
ਚਲੋ, ਵਧੀਆ ਗੱਲ ਏ ਫੇਰ ਤੇ।
ਹਾਂਜੀ, ਕਾਫੀ ਆ ਜਾਂਦੇ ਨੇ ਨਾ ਪ੍ਰੋਜੈਕਟ।
ਅੱਛਾ, ਅੱਛਾ ਤੁਸੀਂ ਹੁਣੇ ਨਿਊ ਹੀ, ਸਟਾਰਟ ਕੀਤਾ ਲੱਗਦਾ?
ਹਾਂਜੀ ਹਾਂਜੀ, ਮੈਨੂੰ ਮੈਂ ਹੁਣੇ ਇਸ ਵਾਰ ਹੀ ਸਟਾਰਟ ਕੀਤਾ, ਕਿਉਂਕਿ ਪਿਛਲੀ ਵਾਰ ਤੇ ਮੈਨੂੰ ਟਾਈਮ ਨਹੀਂ ਸੀ।
ਹਮ, ਹਮ।
ਤੇ ਇਸ ਵਾਰ ਮੈਂ ਕਿਹਾ ਚੱਲ, ਹੁਣ ਆਉਂਦਾ ਹੀ ਤੇ ਹੈਗਾ।
ਅੱਛਾ, ਸਹੀ ਵਧੀਆ ਹੋਏ, ਹਨਾ।
ਹਾਂਜੀ, ਸਭ ਵਧੀਆ, ਤੁਸੀਂ ਦੱਸੋ?
ਮੈਂ ਵੀ ਵਧੀਆ ਬਸ, ਕਾਕੇ ਨੂੰ ਹੁਨੇ ਹੀ ਸਵਾਇਆ। ਸੁੱਤਾ ਦਾ ਸੀ ਤੇ ਚਾਹ ਬਣਾਈ, ਚਾਹ ਪੀ ਲਏ
ਅੱਛਾ ਸੋ ਗਿਆ ਇਹ ਵੀ ਤੰਗ ਕਰਦਾ ਹੋਣਾ ਬੜਾ।
ਤੰਗ ਕਰਦਾ ਹੈ ਬੌਤ ਜਾਦਾ। ਮੰਮਾ ਚਾਹੀਦੀ ਏ ਬਸ।
ਜਾਦਾ ਹੀ ਤੰਗ ਕਰਦੇ ਨੇ ਬੱਚੇ।
ਹੂੰ ਬੜਾ ਰਾਤੀ ਬਾਰਾਂ ਵਜੇ ਤੰਗ ਕਰਦਾ ਪਿਆ ਸੀ। ਕਹਿੰਦਾ ਮੈਂ ਡੋਗੀ ਨੂੰ ਆਮਲੇਟ ਪਾਨਾ।
ਅੱਛਾ
ਤੇ ਅੰਡਾ ਮਲੇ ਉਹ ਐਗ ਚੁੱਕਿਆ ਫਰਿਜ ਵਿੱਚੋ। ਐਗ ਚੁੱਕ ਕੇ ਤੇ ਕਹਿੰਦਾ ਮੈਂ ਆਪੇ ਬਣਾਣਾ ਤਵੇ ਤੇ। ਹੁਣ ਉਹ ਗਰਮ-ਗਰਮ ਤਵਾ ਹੁਣ ਹੱਥ ਲੱਗ ਜੇ ਏਦਾ ਗਰਮ- ਗਰਮ ਫੇਰ। ਕੜਾ ਕੜਛੀ ਵੀ ਗਰਮ ਹੋ ਜਾਂਦੀ ਹੈ ਸੇਕ ਨਾਲ।
ਹੂੰ
ਕਹਿੰਨਾ ਮੈਂ ਆਪ ਬਣਾਣਾ ਆਮਲੇਟ ਫਿਰ ਇਨੇ ਆਪ ਬਣਾਇਆ ਆਮਲੇਟ ਬੜੀ ਇੰਨਾ ਨੇ ਅੰ ਇਨਾਂ ਦਿਨ ਦੇ ਅੰਦਰ ਉਹ ਪਾ ਤਾ ਤੇਲ। ਆਮਲੇਟ ਦੇ ਅੰਦਰ ਇੱਕ ਆਮਲੇਟ ਔਰ ਇਨਾਂ ਤੇ ਮੰਦਾ ਹੀ ਨੀ ਪਿਆ ਸੀ। ਹਾਂ ਮੰਦਾ ਹੀ ਨੀ ਪਿਆ ਕਹਿੰਦਾ ਹੋਰ ਪਾਓ ਹੋਰ ਪਾਓ, ਹੋਰ ਪਾਓ, ਹੋਰ ਪਾਓ ਕਿੰਨਾ ਪਾ-ਪਾ ਕੇਨੇ ਪੂਰਾ ਆਮਲੇਟ ਹੀ ਤੇਲ ਵਾਲਾ ਕਰ
ਹਾਂ।
ਫੇਰ ਮੈਂ ਕਿਹਾ ਚੱਲ ਤੂੰ ਕਾਕੇ ਉਹਨੂੰ ਰੋਟੀ ਖਾ ਲੈ, ਫੇਰ ਆਮਣੇ ਡੋਗੀਆਂ ਨੂੰ ਪਾਵਾਂਗੀ ਇਹਨੂੰ ਦਿਆ ਧਿਆਨ ਰਿਹਾ ਕਿ ਡੋਗਿਆਂ ਨੂੰ ਹਜੇ ਆਮਲੇਟ ਪਾਨਾ ਏ। ਰਾਤੀ ਬਾਰਾਂ ਵਜੇ ਕਹਿੰਦਾ ਆਮਲੇਟ ਪਾਓ ਚੱਲੋ ਥੱਲੇ ਡੋਗੀਆਂ ਨੂੰ ਆਮਲੇਟ ਪਾਓ।
ਜਾਦਾ ਹੀ ਦਲੇਰ ਹੋਇਆ ਦੈ ਦਾਨ ਕਰਨ ਇਚ।
ਆਮਲੇਟ ਪਾਨ ਗੇਆ। ਤੇ ਫੇਰ ਕਿੰਨੀ ਦੇਰ ਬਾਦ ਆਇਆ ਹੀ ਨਈ ਉਤੇ ਥੱਲੇ ਸਕੂਟੀ ਖੜੀ ਦੀ ਸੀ। ਤੇ ਬਾਰ ਹੀ ਖਲੋਤੀ ਸੀ ਅਜੇ ਸਕੂਟੀ ਅੰਦਰ ਨਹੀ ਕੀਤੀ ਸੀ ਤੇ ਕਹਿੰਦਾ ਮੈਂ ਸਕੂਟੀ ਚਲਾਨੀ ਫੇਰ ਸਕੂਟੀ ਚਲਾਈ ਫੇਰ ਕਿਨਾਂ ਅੱਧਾ ਘੰਟਾ ਬੈਠਾ ਰਿਹਾ ਥਲੇ ਫੇਰ ਆਇਆ ਸਾਡੇ ਬਾਰਾਂ ਪੌਨੇ ਇੱਕ ਵਜੇ ਉੱਤੇ।
ਦੱਸੋ।
ਬੜਾ ਤਂਗ ਕਰਦਾ ਏ।
ਫੋਨ ਵਗੈਰਾ ਵੀ ਯੂਜ਼ ਕਰਦਾ ਹੋਣੈ?
ਹਾਂ, ਥੋੜਾ ਬੋਤਾ ਕਰਦੈ ਫੋਨ ਚ ਵੀ ਇੰਟਰਸਟ ਨੀ ਹੈਗਾ ਬੱਚਾ ਹੁੰਦਾ ਨਾ ਇੱਕ ਇੰਟਰਸਟ ਲੈ ਕੇ ਬੈਠਾ ਰਹਿੰਦਾ ਫੋਨ ਵਗੈਰਾ, ਟੀ ਵੀ ਵਗੈਰਾ ਅਸੀਂ ਕਹੀਏ ਕਿ ਹਾਂ ਬੜਾ ਇੰਟਰਸਟ ਲੈ ਕੇ ਵੇਖਦਾ ਏ ਨਾ। ਅਗਰ ਮੈਂ ਬੈਠੀ ਦੀ ਆਂ ਪੰਜ ਦਸ ਮਿੰਟ ਤੇ ਵੇਖ ਲਿਆ ਜਿਵੇਂ ਮੈਂ ਉਠ ਕੇ ਜਾਵਾਂਗੀ ਨਾਲੇ ਫੋਨ ਉਹ ਪਿਆ ਦੇ। ਇਹ ਬਾਰ ਏ ਫੋਨ ਚੱਲਦਾ ਪਿਆ ਵੀਡੀਓ ਚੱਲੀ ਜਾਂਦੀ ਏ ਚੱਲੀ ਜਾਂਦੀ ਏ।
ਐਕਟੀਵਿਟੀਜ਼ ਜਾਦਾ ਧਿਆਨ ਦਿੰਦਾ ਏ।
ਹਾਂ ਇਹ ਮਤਲਬ ਉਹਨੂੰ ਉਹ ਨੀ ਹੈਗਾ ਕਿ ਫ਼ੋਨ ਮੈਂ ਵੇਖਣਾ ਹੀ ਵੇਖਣਾ ਮਤਲਬ ਜਿੱਦਾਂ ਬੱਚੇ ਦੇ ਅੰਦਰ ਹੁੰਦਾ ਹੈ ਨਾ ਕਿ ਹਾਂ ਬਈ ਫੋਨ ਚਾਹੀਦਾ ਉਵੇ ਨੀ ਕਰਦਾ। ਆਲਤੂ ਫਾਲਤੂ ਦੀ ਇਹ ਚੀਜ਼ਾਂ ਐਕਟੀਵਿਟੀ ਜ਼ਿਆਦਾ ਕਰਾ ਲੋ ਸਲੈ ਦੇ ਉੱਤੇ ਚਾੜ ਬਾਥਰੂਮ ਦੇ ਅੰਦਰ ਮੱਗ ਭਰ ਗਿਆ ਟੂਟੀਆਂ ਦੇ ਥੱਲੇ ਜੱਗ ਭਰੋ ਜੱਗ ਵਿੱਚ ਪਾ ਹੁਣ ਜਗ ਨਵਾਂ ਜਗ ਕਢਿਆਦਾ ਸੀ ਮੈ ਅਦਿਰੋ ਦੀ ਤੇ ਜਗ ਵਿਚ ਪਾਣੀ ਭਰਵਾ ਕੇ ਤੇ ਉਹਦੇ ਉੱਤੇ ਟੱਕ ਲਾ ਕੇ ਉਹਦੇ ਚੋਂ ਪਾਣੀ ਆਪਣੇ ਉੱਤੇ ਹੀ ਰੋੜੀ ਜਾਂਦਾ ਪਿਆ ਸਿਰ ਸਮੇਤ
ਵਦਾਓ ਫੇਰ ਬਿਮਾਰ ਹੋਏਗਾ
ਇੰਨਾ ਗਿੱਲਾ ਪੂਰੇ ਕੱਪੜੇ ਗਿੱਲੇ ਪੈਂਟ ਪੈਂਟ ਵੇਲੇ ਜੋੜਾ ਪਾਇਆ ਕਹਿੰਦਾ ਮੈ ਪੈਂਟ ਵਾਲਾ ਜੋੜਾ ਪਾਣਾ ਹੈ ਉਹ ਪਾਇਆ ਉਹ ਵੀ ਗਿੱਲਾ ਸਾਰੇ ਗਿੱਲੇ ਇੰਨਾ ਗਿੱਲਾ ਹੋਇਆਦਾ ਫੇ ਲਾਏ ਕੱਪੜੇ
ਜ਼ਿਆਦਾ ਹੀ ਸ਼ਰਾਰਤੀ ਹੈ
ਬੜਾ ਪਰੇਸ਼ਾਨ ਕਰਦਾ ਸਵੇਰੇ ਸਗੋਂ ਮੰਮਾ ਨੇ ਰੋਟੀ ਬਣਾ ਕੇ ਦਿੱਤੀ ਇਹਨੂੰ ਕਿ ਚੱਲ ਰੋਟੀ ਖਾ ਲਏਗਾ ਘਿਓ ਵਿੱਚ ਗੁੰਨ ਕੇ ਚਿਕੜੀ ਵਕਣ ਮਨਾ ਕੇ ਦਿੱਤੀ ਤੇ ਇਨਾ ਇੰਨਾ ਘਿਓ ਆਟੇ ਦੇ ਅੰਦਰ ਇੰਨਾ ਘਿਓ ਵਾਲੇ ਬਣਾ ਕੇ ਦਿੱਤੀ ਰੋਟੀ ਤੇ ਇੰਨੇ ਮੁੰਡੇ ਨੇ ਮੂੰਹ ਨੀ ਲਾਏ ਮੈਨੂੰ ਕਹਿੰਦਾਤੋਂ ਹੋਰ ਕਿਉਂ ਪਾ ਦੇ ਮੈਂ ਉਹ ਪਾ ਤਾ ਪਿਘਲਿਆ ਹੋਇਆ ਘਿਓ ਪਾ ਤਾ ਮੈਂ ਕਿਹਾ ਚੱਲ ਪਿਘਲਿਆ ਹੋਇਆ ਤੇ ਗਰਮ ਗਰਮ ਰੋਟੀ ਸੀ ਕਹਿੰਦਾ ਪਿਘਲਿਆ ਹੋਇਆ ਨੀ ਚਾਹੀਦਾ ਚਿੱਟਾ ਦੱਖਣ ਚਾਹੀਦਾ ਉਹ ਚਿੱਟਾ ਜਿਹੜਾ ਨਜ਼ਰ ਆ ਰਿਹਾ ਘਿਓ ਜੰਮਿਆਂ ਦਾ ਘਿਓ ਚਾਹੀਦਾ ਫੇਰ ਜੰਮਿਆਂ ਦਾ ਘਿਓ ਪਾਇਆ ਫੇਰ ਹੁਣ ਉਹ ਗਰਮ ਗਰਮ ਰੋਟੀ ਟੀ ਸੀ ਜੰਮਿਆ ਦਾ ਕਿਓ ਵੀ ਪਿਘਲ ਗਿਆ ਉਹ ਸਾਰਾ ਪਲੇਟ ਨੂੰ ਲਿਬੜ ਗਿਆ ਫੇਰ ਕਹਿੰਦਾ ਫਿਰ ਫੇਰ ਰੋਏ ਕਿ ਹਾਂ ਮੇਰਾ ਮੱਖਣ ਕਿੱਤੇ ਗਿਆ ਫੇਰ ਮੰਮਾ ਕਹਿੰਦੇ ਅੱਛਾ ਚੱਲ ਤੈਨੂੰ ਮੈਂ ਮੱਖਣ ਦਿੰਦੀ ਹ ਫੇਰ ਮੰਮਾ ਨੇ ਇੰਨਾ ਵੱਡਾ ਸਿਈ ਸੀ ਇਹਨੂੰ ਮੱਖਣ ਦਾ ਦਿੱਤਾ ਬਟਰ ਦਾ ਤੇ ਉਹ ਉਹ ਰੱਖਿਆ ਉਹ ਥੋ ਉਹ ਜ਼ਿਆਦਾ ਠੰਡਾ ਸੀ ਅਤੇ ਰੋਟੀ ਥੋੜ੍ਹੀ ਕੋਸੀ ਸੀ ਤੇ ਭਿਘਲਿਆ ਨਿ ਉਹ ਪਿਆ ਰੀਆ ਤੇ ਇੰਨਾ ਘਿਓ ਰੋਟੀ ਵਿੱਚ ਇੰਨਾ ਮੱਖਣ ਇਨਾ ਘਿਓ ਇਝ ਜਿੰਦੇ ਮੁੱਠੀ ਭਰ ਕੇ ਘਿਓ ਨਚੜਦੇ ਉਹਦੇ ਵੀ ਰੋਟੀ ਐਵੇਂ ਕਿਉਂ ਸੀ ਖਾਧੀ ਨੀ ਚਾਦਰ ਦੇ ਉੱਤੇ ਮੈਂ ਬਾਹਰ ਗਈ ਹਾਂ ਦੋ ਮਿੰਟ ਭਾਂਡੇ ਰੱਖਣ ਤੇ ਐਪ ਮੂੰਹ ਚੋਂ ਕੱਢ ਕੱ ਕੇ ਨਾ ਇਹਨੇ ਸੈਡ ਦੇ ਉਹ ਡਿਜ਼ਾਇਨ ਬਣਾ ਦਿੱਤੇ ਉਹਦੇ ਉੱਥੇ ਤੇ ਉਹ ਉਸ ਤੋਂ ਬਾਅਦ ਉਹ ਰੋਟੀ ਦੀ ਪਲੇਟ ਮਦੀ ਮਾਰਤੀਈ ਉਹ ਉਹ ਸਾਰਾ ਘਿਓ ਚਾਦਰ ਨੂੰ ਲੱਗ ਗਿਆ ਉ ਸਾਰੀ ਚਦਰ ਚਦਰ ਘਿਓ ਨਾਲ ਹੋ ਗਈ ਫੇਰ ਰੋਟੀ ਚੁੱਕ ਗਏ ਨਾ ਤੇ ਉਹਨੂੰ ਥੱਲੇ ਵਾੜਦਾ ਬੈਡ ਦੇ ਅੱਧੀ ਰੋ ਅੱਧੀ ਰੋਟੀ ਚਦਰ ਦੇ ਉੱਤੇ ਅੱਧੀ ਰੋਟੀ ਥੱਲੇ
ਬਹੁਰ ਸ਼ਰਾਰਤੀ ਹੈ ਕਿੰਨੇ ਟਾਈਮ ਦਾ ਹੋ ਗਿਆ
ਟੂ ਪੁਇੰਟ ਫਾਈਵ ਯੀਅਰ ਦਾ ਹੋ ਜਾਏਗਾ
ਹੁਣ ਸਕੂਲ ਪਾਓ ਇਹਨੂੰ
ਬਸ ਹੁਣ ਛੁੱਟੀਆਂ ਤੋਂ ਬਾਅਦ ਜਾਏਗਾ ਸਕੂਲ
ਹੋਰ ਇਹ ਤੇ ਘਰ ਬੜਾ ਹੀ ਤੰਗ ਕਰਦਾ
ਅ ਬਹੁਤ ਮਤਲਬ ਕਿ ਰੁਆਾਨ ਵਾਲੀ ਕਰ ਦਿੰਦਾ ਹੈ ਮੈਂ ਤੇ ਕਈ ਵਾਰੀ ਆ ੱਕ ਜਾਂਦੀ ਹਾਂ ਮੈਂ ਤੇ ਮੈਂ ਰੋਟੀ ਖਾਣ ਵਾਲੀ ਸੱਤ ਅੱਠ ਵਜੇ ਇਹਦੇ ਚੱਕਰ'ਚ ਮੈਂ ਰੋਟੀ ਖਾਂਨੀ ਪਈ ਆਂ, ਗਿਆਰਾਂ ਵਜੇ ਇੱਕ ਤੇ ਯੋਗਾ ਕਰੋ, ਉੱਤੋਂ ਫੇਰ ਘਰ ਦੇ ਕੰਮ ਫੇਰ ਇਹਨੂੰ ਸੰਭਾਲੋ, ਫੇਰ ਮੈਂ ਕੱਲ ਤੇ ਪੂਰਾ ਦਿਨ ਰੋਟੀ ਨਹੀਂ ਖਾਧੀ। ਪੂਰਾ ਦਿਨ ਹੋਗਿਆ ਸੀ, ਇੱਕ ਰੋਟੀ ਖਾਧੀ ਸੀ ਸਵੇਰ ਦੀ ਸ਼ਾਇਦ ''ਮੈਂ ਤੇ ਪੂਰਾ ਦਿਨ ਰੋ ਤੀ ਨਹੀਂ ਖਾਧੀ, ਫਿਰ ਮੈਂ ਰਾਤੀ ਮੈਨੂੰ ਭੁੱਖ ਲੱਗੀ, ਐ ਪਏ ਕਿ ਮੰਮਾ, ਮੈਨੂੰ ਕੰਮ ਕਰਨਾ, ਮੈਨੂੰ ਜਾਣਾ, ਮੈਨੂੰ ਉੱਪਰ ਜਾਣਾ ਫਿਰ, ਮੈ ਇਹਨੂੰ ਕਿੰਨੀ ਦੇਰ ਉੱਪਰ ਖਿਡਾਇਆ। ਮਤਲਬ ਕਿ ਰੋਣ ਵਾਲੀ ਕਰ ਦਿੰਦਾ ਏ, ਮਤਲਬ ਕਈ ਵਾਰੀ ਤੇ ਐਵੀ ਮਨ ਕਰਦਾ, ਹਾਂ ਵੀ ਰ੍ਹੋਜੋ।
ਅੱਛਾ, ਬੜਾ ਤੰਗ ਕਰਦਾ ਐ ਤੇ।
ਫਿਰ ਹੂੰ, ਬੜਾ ਤੰਗ ਕਰਦੈ।
ਬਹੁਤ ਮੁਸ਼ਕਿਲ ਏ, ਸ਼ਰਾਰਤੀ ਏ ਨਾ।
ਕੱਪੜੇ ਆਪ ਧੋਣੇ ਨੇ ਇੰਨੇ, ਏ ਓਰ ਭਾਂਡੇ ਇੰਨੇ ਮਾੰਜਨੇ ਨੇ, ਰੋਟੀ ਇੰਨੇ ਬਣਾਣੀ ਹਜੇ ਮੇਰੇ ਮੂੰਹ'ਚੋਂ ਨਿਕਲਦਾ ਨੀ, ਮੈਂ ਤੇਰੇ ਰੋਟੀ ਲੈਕੇ ਆਣੀ ਆ, ਇਹ ਕਹਿੰਦਾ ਮੈਂ ਬਣਾਣ ਹਜ ਮੇਰੇ ਮੂੰਹ'ਚੋਂ ਨਿਕਲਦਾ ਨੀ, ਇਹ ਕੇਗਾ ਮੈਂ ਬਣਾਨ ਮੈਂ ਬਨਾਨੀ। ਫਿਰ ਆਪ, ਆਪ ਇੱਕ ਸਾਈਡ ਸਬਜ਼ੀ ਕਹਿੰਨੀ ਆ, ਸਬਜ਼ੀ ਬਣਾਣੀ ਏ, ਮੰਮਾ ਮੈਂ ਬਣਾਉਂਗਾ ਮੇਰੀ ਕੜਾਹੀ ਦੇਦੋ।
ਹਰ ਕੰਮ, ਹਰ ਕੰਮ, ਖਾਣਾ ਇੱਕ ਇੱਕ ਨੀ, ਇੱਕ ਦਾਣਾ ਨੀ ਖਾਂਦਾ, ਸਾਰੇ ਕਹਿੰਦੇ ਇਹਨੂੰ ਕੀ ਹੋਗਿਆ, ਇੰਨਾ ਕਮਜ਼ੋਰ ਹੋਗਿਆ ਮੁੰਡਾ ਕਿ ਉਹ ਕੱਲ ਉੱਧਰ ਭਾਬੀ ਹੈਗੇ ਸੀ, ਉਹ ਕਹਿ ਰਹੇ ਅਹ ਬੜਾ ਕਮਜ਼ੋਰ ਹੋਗਿਆ, ਜਗਜੋਤ ਕਿੰਨਾ ਕਮਜ਼ੋਰ ਹੋਇਆ ਦਾ ਵੇ, ਮੈਂ ਕਿਹਾ ਕੁਛ ਖਾਂਦਾ-ਪੀਂਦਾ ਹੀ ਨਹੀਂ ਹੈਗਾ। ਅੱਖਾਂ ਦੇ ਥੱਲੇ ਇੰਨੇ ਗੱਡੇ ਪਏਦੇ ਨੇ, ਕਾਲੇ ਕਾਲੀਆਂ ਅੱਖਾਂ ਹੋਈਆਂ, ਕਿ ਇੰਨਾ ਗੋਰਾ ਸੀ। ਗੋਰੇ ਨੂੰ ਜਿਹੜਾ ਹੋਰ ਵੀਖਦਾ‌।
ਹੂੰ, ਹੁਣ ਜ਼ਿਆਦਾ ਹੀ ਏ, ਓਈ ਨਾ ਬੱਚੇ ਤੰਗ ਵੀ ਤੇ, ਕਿੰਨਾ ਕਰਦੇ ਨੇ ਫਿਰ।
ਬੜਾ ਪਰੇਸ਼ਾਨ ਕਰਦਾ, ਕੱਲ ਤੇ ਪੂਰਾ ਦਿਨ ਇਹਨੂੰ ਮੈਂ ਚੁੱਕਕੇ ਰੱਖਿਆ। ਦੋ ਦਿਨ ਹੋ ਗਏ ਇੰਨਾ ਤੰਗ ਕਰਦਾ ਪਿਆ, ਮਤਲਬ ਪੂਰਾ ਤਾਂ ਹੀ ਮੈਨੂੰ ਚੁੱਕੀ ਰੱਖਿਆ। ਫਿਰ ਮੈ ਇਹਨੂੰ, ਮੈਂ ਕਿਹਾ ਚੱਲ ਰੋ ਰਿਹਾ ਏ, ਮੈਂ ਚਸ਼ਮਾ ਲੈਣ ਜਾਣਾ ਸੀ। ''ਮੈਂ ਕਿਹਾ ਚੱਲ ਰੋ ਰਿਹਾ ਏ ਵੀ ਚੱਲ ਇਹਨੂੰ ਚਸ਼ਮਾ ਲੈਣ ਚੱਲ ਲੈਂਨੀ ਆ, ਇਹਨੂੰ ਨਾਲ ਲੈ ਜਾਂਨੀ ਆ, ਤਿਆਰ ਕਰਕੇ। ਹਾ, ਚਲਾ ਗਿਆ ਸੀ ਬਜ਼ਾਰ ਨਾਲ। ਤੇ ਆਵੀ ਗਿਆ, ਆਕੇ ਕਹਿੰਦਾ ਉੱਧਰ ਜਾਣਾ ਮੈਨੂੰ। ਭਾਬੀ ਵੱਲ ਜਾਣਾ ਉੱਧਰ, ਮੈਂ ਕਿਹਾ ਉਹ ਘਰ- ਨਹੀਂ ਹੈਗੇ, ਓ ਗਏਦੇ ਨੇ, ਰੋਨ ਲੱਗ ਗਿਆ। ਕਿ ਨਹੀਂ, ਮੈਨੂੰ ਜਾਨਾ ਹੀ ਜਾਨਾ ਏਂ, ਜਾਨਾ ਹੀ ਜਾਨਾ ਐ। ਫਿਰ ਮੈਨੂੰ ਲੈਕੇ ਗਈ, ਉੱਥੋਂ ਮੈਂ ਆਈ ਹਾਂ ਸਾਡੇ ਸ ਪੋਨੇ-ਦਸ ਵਜੇ ਤੇ ਮੈਂ ਉੱਧਰੋਂ ਆਈ ਆ। ਇਹਦੇ ਚੱਕਰ'ਚ, ਤੇ ਉੱਧਰੋਂ ਆਈਆਂ ਤੇ ਉਹਨਾਂ ਨੇ ਮਤਲਬ, ਰੋਟੀ ਬਣਾਈ ਦੀ ਸੀ ਆਪਣੀ ਕੁੜੀ ਵਾਸਤੇ ਰੋਟੀ ਖਵਾ ਰਹੀ ਸੀ ਉਹ ਤੇ, ਉਹ ਕਹਿੰਦੇ ਚੱਲ ਤੂੰ ਵੀ ਖਾਲੈ। ਇੰਨੇ ਮੁੰਡੇ ਨੇ ਇੱਕ ਗਰਾਈ ਲਿੱਤੀ ਐ ਗਰਾਈ ਤੋਂ ਬਾਅਦ ਗਰਾਈ ਨੀ ਲਿੱਤੀ ਓ ਕਹਿੰਦੇ ਨੇ ਖਾ ਲੈ ਖਾ ਲੈ- ਖਾ ਲੈ ਨਾ ਖਾਦੀ।
ਜ਼ਿਆਦਾ ਇਹਦਾ ਧਿਆਨ ਹੋ ਗਿਆ ਖੇਲਣੇ ਸ਼ਰਾਰਤਾ ਕਰਨ ਵਿੱਚ ਮੈਂ ਸ਼ਰਾਰਤਾ ਕਰ
ਪਾਪੜ ਤਲਨੇ ਤੇ ਇੱਕ ਅੱਧਾ ਦੋ ਪਾਪੜ ਖਾਧੇ ਨੇ ਬਾਕੀ ਇਹਨੇ ਕੀ ਕੀਤੇ ਨੇ ਸਾਰੇ ਪੈਰਾਂ ਨਾਲ ਮਿੱਦੇ ਨੇ। ਚੱਪਲਾਂ ਪਾ ਕੇ ਪੈਰਾਂ ਦੇ ਥੱਲੇ ਫੇਰ ਓ ਓ ਰਾਈਡਰ ਜਾ ਹੈਗਾ ਸੀ। ਉਹਦਾ ਛੋਟਾ ਜਾ ਉਹਦੇ ਉੱਤੇ ਉਹਦੇ ਉਹਦੇ ਥੱਲੇ ਟੈਰਾਂ ਦੇ ਥੱਲੇ ਪਾਪੜ ਰੱਖ, ਕੇ ਓ ਚਲਾਂਦਾ ਸੀ।
ਬਤਾਓ?
ਕਿ ਬਈ ਓ ਆਵਾਜ਼ ਆਂਦੀ ਨਾ ਕ੍ਰਿਚ ਕ੍ਰਿਚ ਦੀ ਓ ਕਰਦਾ ਪਿਆ ਸੀ।
ਬੜਾ ਸ਼ਰਾਰਤੀ ਦਿਮਾਗ ਤਾਂ ਏਦੇ ਅੰਦਰ ਐਨਾ ਏ ਹੈ ਤੂੰ ਖਾ ਵੀ ਲੈ ਕੁਛ।
ਕੁਛ ਵੀ ਨੀ ਖਾਂਦਾ ਅਸੀਂ ਵੀ ਅਸੀਂ ਕਹੀਏ ਨਾ ਆ ਜਾਂ ਫੇਰ ਅਸੀਂ ਇਹਨੂੰ ਦੇਂਦੇ ਨੀ ਆ। ਇਹਨੂੰ ਹਰ ਚੀਜ਼ ਅਸੀਂ ਲਿਆ ਕੇ ਦੀਨੇ ਆ ਕੱਢਦਾ ਮੂੰਹ ਚੋਂ ਬਾਅਦ ਚੋਂ ਇਹਦੀ ਚੀਜ਼ ਪਹਿਲੇ ਏਦੀ ਪੂਰੀ ਕਰ।
ਹੁਣੇ ਸਵੇਰੇ ਰੋ ਰਿਆ ਸੀ ਕਹਿੰਦਾ ਲੀਚੀਆਂ ਖਾਣੀਆਂ ਉਸੀ ਟਾਈਮ ਲੀਚੀਆਂ ਆ ਗਈਆਂ ਨੇ।
ਬਸ ਓਹੀ ਆ ਨਾ ਜ਼ਿਆਦਾ ਹੋ ਗਿਆ ਨਾ। ਸ਼ਰਾਰਤੀ ਜ਼ਿਆਦਾ ਏ ਔਰ ਖਾਣਾ ਇਹਨੇ ਕੁਛ ਹੈ ਨੀ।
ਖਾਦਾਂ ਈ ਨੀ। ਬਸ ਜੋ ਯਾਦ ਆ ਜੇ ਉਹੀ ਯਾਦ ਬਸ।
ਬੜਾ ਪਰੇਸ਼ਾਨ ਬਹੁਤ ਜ਼ਿਆਦਾ ਤੰਗ ਕਰਦਾ ਐ ਬੱਚਾ ਦੇ ਨਾ ਵੱਡਾ ਤਾਂ ਓ ਹੋ ਜਾਂਦਾ ਤਾਂ ਥੋੜ੍ਹਾ ਸਾ
ਫਿਰ ਕਰਨਾ ਫ੍ਰੀ ਹੋਕੇ।
ਹਾਂਜੀ ਹਾਂਜੀ।
ਹਾਂਜੀ ਠੀਕ ਐ ਓਕੇ ਓਕੇ ਬਾਏ।